ਹੈਲੋ,
ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਮੈਮ ਕੀ ਹਾਲ ਜੇ,
ਵਧੀਆ- ਵਧੀਆ ਜੀ ਤੁਸੀਂ ਦੱਸੋ?
ਅਸੀਂ ਬਹੁਤ ਵਧੀਆ,
ਕੀ ਗੱਲ ਇੰਨੇ ਦਿਨਾਂ ਬਾਅਦ ਤੁਸੀਂ ਫੋਨ ਕੀਤਾ ਮੈਨੂੰ,
ਅਸੀਂ ਨਾਂ ਕਿਤੇ ਗਏ ਹੋਏ ਸੀ। ਹੁ ਹਾਂਜੀ ਹਾਂਜੀ,
ਕਿਤੇ ਮੈਂ ਗਏ ਨੀ,
ਅਸੀਂ ਗਏ ਸੀ ਜਲੰਧਰ।
ਅੱਛਾ ਜੀ ਉਹ, ਬੱਚਿਆਂ ਨੂੰ ਘੁਮਾ ਕੇ ਲਿਆਏ ਹੋਣੇਂ ਹੈ ਨਾ ਵੰਡਰਲੈਂਡ,
ਹਾਂਜੀ ਵੰਡਰਲੈਂਡ ਗਏ ਸੀ।
ਅੱਛਾ ਜੀ,
ਹਾਂਜੀ ਹੋਰ ਤੁਸੀਂ ਸੁਣਾਓ ਬੱਚੇ ਠੀਕ ਠਾਕ ਆ।
ਹਾਂਜੀ -ਹਾਂਜੀ ਠੀਕ ਠਾਕ ਬੱਚੇ ਆ ਵਿਚ ਛੋਟੀ ਸੁੱਤੀ ਆ ਜਿਹੜੀ ਰੌਲਾ ਪਾਉਂਦੀ ਹੁੰਦੀ ਹੈ।
ਅੱਛਾ ਜੀ,
ਦੂਜ਼ੀ ਗਈ ਟਿਊਸ਼ਨ ਵੱਡੀ ਬੇਟੀ, ਹਾਂਜੀ, ਹੋਰ ਖਾਣਾ ਬਣਾ ਲਿਆ।
ਖਾਣਾ ਹਾਂਜੀ ਬਣਾ ਲਿਆ।
ਅੱਛਾ ਜੀ ਅੱਜ ਕੀ ਬਣਾਇਆ ਫੇਰ।
ਅੱਜ ਦਾਲ
ਅੱਛਾ ਮੂੰਗੀ ਮਸਰ ਵਾਲੀ ਕੇ ਦੂਜੀ?
ਹਮ ਮੂੰਗੀ ਤੇ ਛੋਲਿਆਂ ਦੀ।
ਅੱਛਾ ਜੀ ਠੀਕ ਹੈ
ਹਾਂਜੀ
ਹੋਰ
ਹੋਰ ਵਧੀਆ ਬਸ
ਮੌਸਮ ਕਿੱਦਾਂ ਦਾ ਬਾਰਿਸ਼ ਹੋਈ ਕਿ ਨਹੀਂ ਫੇਰ ਬਾਅਦ ਵਿੱਚ।
ਨਹੀਂ ਸਾਡੇ ਬਾਰਿਸ਼ ਨਹੀਂ ਹੋਈ ਮੈ
ਅੱਛਾ ਜੀ
ਕੁਲ ਵੀ ਨੀ ਹੋਈ ਏ।
ਠੀਕ ਹੈ ਜੀ ਕਈਆਂ ਦੇ ਮਤਲਬ ਵਾਵਾ ਹੋ ਗਈ ਏ। ਤੇ ਉਹਦਾ ਕਰਕੇ ਥੋੜ੍ਹਾ ਜਿਹਾ ਮੌਸਮ ਦਾ ਫ਼ਰਕ ਪਿਆ ਹਾਂਜੀ ਹਾਂਜੀ। ਸਾਡੇ ਵੀ ਮਤਲਬ ਜਿਹੜੇ ਲਾਗੇ ਬੰਨੇ ਪਿੰਡ ਆ ਨਾ ਉੱਥੇ ਹੋ ਗਈ ਹੈ ਤੇ ਸਾਡੇ ਵੀ ਘੱਟ ਹੋਈ ਆ। ਤੇ ਓਦਾਂ ਬਾਰਿਸ਼ ਸ਼ੁਰੂ ਹੁੰਦਾ ਕਰਕੇ ਥੋੜ੍ਹਾ ਜਿਹਾ ਠੰਡਾ ਸੀ।
ਹੂੰ,
ਧੁੱਪ ਲੱਗੀ ਉਹਦਾ ਅ ਮਤਲਬ ਨਾ, ਤਵਾੜ ਜਾਂ ਲੱਗ ਗਿਆ ਅੱਜ।
ਹਾਂਜੀ, ਕਦੇ ਤਾਜ ਮਹਿਲ ਵੇਖਿਆ ਆਗਰੇ ਵਾਲਾ?
ਨਈ ਜੀ ਤਾਜ ਮਹਿਲ ਨੀ ਵੇਖਿਆ। ਓਦਾਂ ਵੇਖਦੇ ਰਈ ਦਾ ਵਾ ਵੀਡੀਓ ਚ। ਤੇ ਬੋਤ ਵਧੀਆ ਉੇਥੇ ਵੀ ਟੂਰਿਸਟ ਬੜੇ ਆਉਂਦੇ ਉੱਥੇ।
ਹੂੰ, ਪਰ ਕਹਿੰਦੇ ਉਹਦੇ ਚ ਕੋਈ ਖਾਸ ਗੱਲ ਨੀ ਹੈਗੀ।
ਹਾਂਜੀ,
ਬਸ ਉਹ ਇੱਕ ਕਹਿੰਦੇ ਮੁਮਤਾਜ ਮਹਿਲ ਦੀ ਕਬਰ ਈ ਆ।
ਉਹੀ ਨਾ ਵੀ ਲੋਕੀ ਤਾਂ ਵੀ ਮਤਲਬ ਵੇਖਣ ਆਉਂਦੇ ਕਿਉਂਕਿ ਇਤਿਹਾਸ ਜੁੜਿਆ ਹੋਇਆ ਵਾ ਹਨਾ।
ਹਾਂਜੀ,
ਉਹ ਵੇਖੀ ਦਾ ਜਿੱਦਾਂ ਬਾਰੋਂ ਵੀ ਜਿਹੜੇ ਆਉਂਦੇ ਆ ਗੋਰੇ ਵਗੈਰਾ ਉਹ ਵੀ ਜਾਂਦੇ ਆ ਉੱਥੇ ਵੇਖੀ ਦੇ ਆ ਵੀਡੀਓ ਦੇ ਵਿੱਚ।
ਹਾਂਜੀ,
ਮਤਲਬ, ਹਾਂਜੀ।
ਮੰਨ ਲੋ ਸ਼ਾਹਜਹਾਂਨ ਨੇ ਮਮਤਾਜ ਮਹਿਲ ਲਈ ਏ ਬਣਾਇਆ ਸੀ ਤਾਜ ਮਹਿਲ
ਹਾਂਜੀ,
ਪਰ ਆਪਾਂ ਜੇ ਸ਼ਾਹਜਹਾ ਬਾਰੇ ਪੜੀਏ ਤੇ ਬਹੁਤੀ ਵਧੀਆ ਇਮੇਜ ਨੀ ਉਹਦੀ ਹੈਗੀ।
ਹੂੰ-ਹੂੰ, ਇਹ ਹਿਸਟਰੀ ਦੇ ਚੈਪਟਰ ਮੇਰੇ ਖਿਆਲ ਨਾਲ
ਹਾਂਜੀ,
ਹੂੰ, ਕਾਫੀ ਪਹਿਲਾਂ ਮੈ ਹੁਣ ਪੜਿਆ ਹੋਇਆ ਹੁਣ ਵੇਖੋ ਦਸ ਬਾਰਾਂ ਸਾਲ ਵਿਆਹ ਨੂੰ ਹੋਗੇ ਆ।
ਕਹਿੰਦੇ ਜਿਹੜੇ, ਜਿਹੜੀ ਮਮਤਾਜ ਮਹਿਲ ਦੀ ਕੁੜੀ ਸੀ ਨਾ ਮਤਲਬ ਸ਼ਾਹਜਹਾਂ ਦੀ।
ਹਾਂਜੀ ਹਾਂਜੀ,
ਉਹ ਕਹਿੰਦੇ ਬੜੀ ਸੋਹਣੀ ਸੀ ਮਤਲਬ ਕਿ ਆਪਣੀ ਮਾਂ ਵਰਗੀ ਸੀ ਤਾਜ ਮਹਿਲ ਵਰਗੀ, ਤੇ ਕਹਿੰਦੇ ਜਿਹੜਾ ਸ਼ਾਹਜਹਾਂ ਹੀ ਨਾ ਉਹਨੇ ਦਾ ਵਿਆਹ ਨੀ ਸੀ ਕੀਤਾ, ਉਹਨੂੰ ਮਤਲਬ ਕਿ ਆਪਣੀ ਕੁੜੀ ਦੇ ਨਾਲ ਈ ਆਂਦੇ ਰਿਲੇਸ਼ਨ ਦੇ ਵਿੱਚ ਰਿਹਾ ਸੀ ਉਹ
ਅੱਛਾ,
ਮਤਲਬ ਕਿ ਜੇ ਉਸ ਹਿਸਾਬ ਨਾਲ ਵੇਖੀਏ ਤੇ ਬਹੁਤਾ ਵਧੀਆ ਇਨਸਾਨ ਨੀ ਸੀ ਉਹ
ਸੀ ਵਧੀਆ ਹਾਂਜੀ ਹਾਂਜੀ।
ਤੇ ਨਾਲੇ ਕਹਿੰਦੇ
ਜਿਹੜੀ ਬੇਗਮ ਆ ਉਹਦੇ ਮੁਮਤਾਜ ਦਾ ਕਰਕੇ ਉਹ ਬਣਾਇਆ ਸੀ ਤਾਜ ਮਹਿਲ
ਹਾਂਜੀ,
ਫਿਰ ਉਹ ਮਤਲਬ ਕਿਉਂ ਬਣਾਤਾ
ਮਤਲਬ ਕੀ ਕਹਿੰਦੇ ਉਹਨੂੰ ਬੜਾ ਪਿਆਰ ਕਰਦਾ ਸੀ ਉਹਦੀ ਯਾਦ ਦੇ ਵਿੱਚ ਬਣਾਇਆ ਸੀ।
ਅੱਛਾ ਜੀ।
ਤੇ, ਜਦੋਂ ਮਤਲਬ ਕਿ ਉਹ ਮਰ ਗਈ ਤੇ। ਉਹ ਆਪ ਉਹਨੂੰ ਆਪਣੀ ਰਾਣੀ ਨੂੰ ਆਪਣੀ ਕੁੜੀ ਦੇ ਵਿੱਚ ਹੀ ਵੇਖਣ ਲੱਗ ਪਿਆ ਸੀ।
ਅੱਛਾ- ਅੱਛਾ।
ਕੇ
ਠੀਕ ਆ ਜੀ।
ਤੇ
ਤੁਹਾਨੂੰ ਵੈਸੇ ਵੀ ਪਤਾ ਮਤਲਬ ਕਿ ਜਿਹਨਾਂ ਨੇ ਜਿਹੜੇ ਵਿਚਾਰੇ ਮਜ਼ਦੂਰ ਸੀ ਨਾ ਜਿਹੜੇ ਮਿਸਤਰੀ ਸੀ। ਜਿਨਾਂ ਨ ਤਾਜ ਮਹਿਲ ਬਣਵਾਇਆ ਬਣਾਇਆ ਸੀ, ਸ਼ਾਹਜਹਾਂ ਨੇ- ਉਹਨਾਂ ਨੂੰ ਵੀ ਕਈਆਂ ਨੂੰ ਮਾਰਤਾ ਸੀ ਤੇ ਕਈਆਂ ਦੀਆਂ ਬਾਹਵਾਂ ਹੀ ਕਲਮ ਕਰਤੀਆਂ ਸੀ।
ਹੱਥ- ਹੂਥ ਕੱਢਤੇ ਹੀ।
ਹਾਂਜੀ, ਕਿ ਦੁਬਾਰੇ ਇਹੋ ਜਿਹੀ ਚੀਜ਼ ਤਿਆਰ ਨਾ ਹੋ ਸਕੇ।
ਹਾਂਜੀ- ਹਾਂਜੀ।
ਕਿ ਮੰਨ ਲੋ ਚਲੋ ਵਧੀਆ ਚੀਜ਼ ਹੈ ਪਰ ਜੇ ਵੇਖਿਆ ਜਾਵੇ ਤਾਂ ਵਿਚਾਰੇ ਕਈਆਂ ਦੀ ਕਈਆਂ ਦੀ ਜ਼ਿੰਦਗੀ ਆ ਓ।
ਉਹੀ ਨਾ ਹਾਂਜੀ- ਹਾਂਜੀ।
ਕਈਆਂ ਨੂੰ ਮਾਰ ਕੇ ਉਹ ਬਣਿਆ ਹੋਯਾ ਏ, ਤੇ ਮਤਲਬ ਕਿ ਉਹ- ਜੇ ਆਪਾਂ ਕਹੀਏ ਕਿ ਬੜੀ ਉਹ ਪਿਆਰ ਦੀ ਨਿਸ਼ਾਨੀ ਤਾਂ ਉਹਦੇ ਪਿਆਰ ਨਾਮ ਦੇ ਤੇ ਚੀਜ਼ ਹੀ ਨੀ ਨਾ ਹੈਗੀ।
ਹਾਂਜੀ ਇਹ ਗੱਲ ਤਾਂ ਸਹੀ ਹੈਗੀ ਏ ਆਪਾਂ ਜੇ ਦੂਸਰੀ ਤਰਫ ਮਤਲਬ ਸੋਚੀਏ ਤਾਂ ਹਨਾ।
ਹਾਂਜੀ।
ਹੂੰ।
ਮੰਨ ਲਓ ਜੇ- ਜੇ ਸ਼ਾਹਜਹਾਂ ਨੇ ਆਪਣੀ ਰਾਣੀ ਲਈ ਯਾ ਮੁਮਤਾਜ ਮਹਿਲ ਲਈ ਬਣਾਇਆ ਸੀ। ਫੇਰ ਉਹ ਉਹਦੇ ਤੇ ਟਿਕਿਆ ਤ ਨਾ ਮੰਨ ਲਓ ਉਹਦੀ- ਮੰਨ ਲਓ ਉਹਦੀ ਯਾਦ ਵਿੱਚ ਓਦਾ ਹੀ ਬਣ ਕੇ ਰਹਿੰਦਾ ਫੇਰ।
ਉਹੀ ਨਾ ਹਾਂਜੀ- ਹਾਂਜੀ।
ਤੇ, ਬਾਕੀ ਮੰਨਲਓ ਉਹਨੇ ਕਿੰਨੇ ਮਜ਼ਦੂਰ ਜੇ ਕਿੰਨੇ ਮਤਲਬ ਜਿਹੜੇ ਘਰ ਹੀ ਉਹ ਤ ਬਾਹ ਕਰ,
ਹਾਂਜੀ।
ਜੇ ਉਸ ਪੱਖੋਂ ਲਾਈਏ ਤੇ ਮੇਰੇ ਹਿਸਾਬ ਨਾਲ ਤੇ ਕੋਈ ਬੋਹਤਾ ਵਧੀਆ ਨ- ਚੀਜ਼ ਨੀ ਉਹ। ਕਿਉਂਕਿ ਜੇ ਆਪਾਂ ਉਹਨੂੰ ਧਿਆਨ ਨਾਲ ਵੇਖੀਏ ਤੇ ਆਪਾਂ ਨੂੰ ਲਾਸਾ਼ ਦਿਖਾਈ ਦੇਣਗੀਆਂ ਉਹ ਤਾਜ ਮਹਿਲ ਕੋਈ, ਪ੍ਰੇਮ ਜਾਂ ਪਿਆਰ ਦਾ ਪ੍ਰਤੀਕ ਨਹੀਂ ਦਿਖਾਈ ਦੇਏਗਾ।
ਹਾਂਜੀ- ਹਾਂਜੀ ਬਿਲਕੁਲ ਸਹੀ ਆ ਜੀ, ਤੇ ਇੱਕ ਫਿਰ- ਆਪਣੇ ਦੂਜੀ ਸਾਈਡ ਤੇ ਲਾਈਏ ਤੇ ਜਿਹੜਾ ਆਪਣਾ ਇਤਿਹਾਸ ਆ। ਸਿੱਖਾਂ ਦਾ ਤੇ ਉਹ ਵੇਖ ਲੋ, ਕਿਡਾ ਵਧੀਆ ਐ।
ਆਪਣਾ ਇਤਿਹਾਸ ਏ ਹੋ ਜੇਹਾ ਹੈਗਾ ਕਿ ਗੁਰੂ ਮਹਾਰਾਜ ਨੇ ਆਪਾਂ ਨੂੰ ਖੁਦ ਸ਼ਹੀਦੀ ਪਾਉਣਾ ਦੱਸਿਆ ਵਾ ਤੇ ਆਪਾਂ ਕਦੇ ਵੀ ਕਿਸੇਦਾ ਹੱਕ ਨੀ ਮਾਰਦੇ। ਕਦੇ ਵੀ ਕਿਸਹੇ ਮੰਨ ਲਓ ਮਜ਼ਲੂਮ ਤੇ ਹੱਥ ਨੀ ਚੁੱਕਣੇ।
ਨਾ ਜ਼ੁਲਮ ਕਰਨਾ ਹੈ ਤੇ ਨਾ ਤੇ ਜ਼ੁਲਮ ਸਹਿਣਾ ਏ।
ਹਾਂਜੀ।
ਆਪਣਾ ਧਰਮ ਇਹ ਸਿਖਾਉਂਦਾ ਹੈ। ਓਦਾਂ ਵੀ ਵੇਖਲਓ ਛ ਆਪਣਾ ਇਤਿਹਾਸਿਕ। ਸ਼ਹੀਦਾਂ ਨਾਲ ਮਤਲਬ ਭਰਿਆ ਪਿਆ ਏ ਖੂਨੋ-ਖੂਨ ਦੇ ਨਾਲ ਭਰਿਆ ਪਿਆ ਸ਼ਹੀਦਾਂ ਦੇ ਖੂਨ ਨਾਲ
ਹਾਂਜੀ।
ਜਿੰਨੀਆਂ ਦੇ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਓਨੀਆਂ ਹੋਰ ਕਿਸੇ
ਹੁਣ ਮੰਨ ਲੋ ਆਪਣੇ ਧਰਮ ਚ ਕਿੰਨੇ ਗੁਰਦੁਆਰੇ ਆ ਕਦੇ ਕਿਸੇ ਨੇ ਕਿਹਾ ਵਾ ਕਿ ਫਲਾਣੇ ਨੂੰ ਮਾਰ ਕੇ ਓ ਗੁਰਦੁਆਰਾ ਬਣਾਇਆ ਗਿਆ ਵਾ
ਹਾਂਜੀ-ਹਾਂਜੀ
ਜਾਂ ਕਦੇ ਸੁਣਿਆ ਵਾ ਕੀ ਦਰਬਾਰ ਸਾਬ ਜਿਨੇ ਬਣਾਇਆ ਉਦੇ ਹੱਥ ਕਲਮ ਕਰਤੇ ਹੋਣ ਗੁਰੂ ਮਹਾਰਾਜ ਨੇ।
ਹਾਂਜੀ-ਹਾਂਜੀ ਬਿਲਕੁਲ ਏ ਨੀ ਏਦਾਂ ਨੀ ਆਪਣੇ ਚ
ਚਲੋ ਗਲਤੀ ਆ ਜੀ ਹੋਰ?
ਮਤਲਬ ਕੀ ਜਿੰਨਾ ਦਾ ਨਾਮ ਸੁਣਿਆ ਵਾ ਨਾ
ਮੈਂ ਕਿਆ ਆਪਣੇ ਵੇਲੋ ਛੋਟੇ ਬੱਚੇ ਤੋਂ ਲੈ ਕੇ ਤੇ ਬਜ਼ੁਰਗਾ ਤੱਕ ਸ਼ਹੀਦੀਆਂ ਹੋਈਆਂ ਵਾ ਆਪਣੇ ਧਰਮ ਚ
ਹਾਂਜੀ।
ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਉਨਾਂ ਨੇ ਚਾਰੇ ਆਪਣੇ ਜੇੜੇ ਪੁੱਤਰ ਸ਼ਹੀਦ ਕਰਤੇ।
ਹਾਂਜੀ।
ਤੀ ਵੀ ਜੇੜਾ ਵਾ ਮੇਰੀ ਸਿੱਖ ਕੌਮ
ਏਹੋ ਜੀ ਕੋਮ ਹੈਗੀ ਜੇੜੀ ਮੰਨਲੋ ਕਿਹੇ ਦੇ ਲੀ ਆਪਣੇ ਬੱਚੇ ਸ਼ਹੀਦ ਕਰਾਦੇ।
ਓਹੀ ਨਾ ਹਾਂਜੀ। ਇਸ ਕਰਕੇ ਮਤਲਬ ਸਾਰੇ ਧਰਮਾਂ ਨਾਲ ਜੇ ਵੇਖੀਏ ਤਾਂ ਸਿੱਖ ਧਰਮ ਬੋਤ ਵਧੀਆ ਐ
ਹਾਂਜੀ।
ਕੋਈ ਮਤਲਬ ਸਮਝਣ ਵਾਲਾ ਹੋਵੇ ਤੇ।
ਮਤਲਬ ਏ ਰੀਸ ਨੀ ਕਰ ਸਕਦਾ ਹਾਡੇ ਧਰਮ ਦੀ ਕੋਈ।
ਹਾਂਜੀ ਸਾਨੂੰ ਛ ਮਾਣ ਦੀ ਵਾਲੀ ਗੱਲ ਆ ਸਾਡੇ ਲਈ। ਕੇ ਆਪਾਂ ਸਿੱਖਾਂ ਦੇ ਘਰ
ਪਣ ਅੱਜ ਹਾਡੇ ਸਿੱਖ ਈ ਮੰਨਲੋ ਓਥੋ ਡੋਲ ਚੁੱਕੇ ਆ ਕਈ ਚਰਚ ਚ ਜ ਤੁਰੇ ਜਾਂਦੇ ਆ ਈਸਾਈ ਬਣੀ ਜਾਂਦੇ ਆ ਕੋਈ ਕੁੱਝ ਬਣੀ ਜਾਂਦਾ ਵਾ।
ਓਈ ਮਤਲਬ ਲੋਕਾਂ ਨੂੰ ਪਤਾ ਨੀ ਜਿੱਦਾ ਭੇੜ ਚਾਲ ਕੈ ਸਕਦੇ ਆ ਨਾ ਵੀ ਲੋਕਾਂ ਨੂੰ ਕੀਆ ਕੀ ਇੱਕ ਜਾਣਾ ਜਾਂਦਾ ਹੋਨਾ ਨਾ ਸਾਡੇ ਲਾਗੇ ਮਤਲਬ ਨੇਪਾਲੀ ਰੈਂਦੇ ਸੀ ਓਨਾਂ ਦੀ ਮਾਤਾ ਬੜੀ ਬਿਮਾਰ ਹੋਗੀ ਸੀ ਉਨੂੰ ਕੋਈ ਬਿਮਾਰੀ ਲਾਗੀ ਹੀ। ਤਾਂ ਉਨਾਂ ਨੂੰ ਕਿਸੇ ਨੇ ਦੱਸਤਾ ਵੀ ਤੁਸੀਂ ਚਰਚ ਜਾਣਾ ਸ਼ੁਰੂ ਕਰ ਦੋ ਤੇ ਓ ਜਾਣਾ ਸ਼ੁਰੂ ਕਰਤਾ ਉਨਾਂ ਨੇ ਤੇ ਓਥੋਂ ਮਤਲਬ ਤੇਲ ਤੂਲ ਦੇਣਾ ਉਨਾਂ ਨੇ ਦੀ ਦਿੱਤਾ ਚਰਚ ਵਾਲਿਆਂ ਨੇ ਉਦੇ ਨਾ ਮਾਲਸ਼-ਮੁਲਸ਼ ਕਰਦੇ ਰਏ ਤੇ ਚਲੋ ਜੇ ਮਤਲਬ ਓਦੀ ਕਿਸਮਤ ਠੀਕ ਹੀ ਤੇ ਉਨੇ ਓਦਾਂ ਵੀ ਵੱਜਣਾ ਸੀ ਹਨਾ ਤੇ ਏਦਾਂ ਮਤਲਬ ਓ ਤੇਲ ਜਦੋਂ ਮਾਲਸ਼-ਮੁਲਸ਼ ਕੀਤੀ ਤੇ ਓ ਚੰਗੀ ਭਲੀ ਤੁਰਨ ਵੀ ਲਾਗੀ ਤੇ ਓਦੀ ਬਿਮਾਰੀ ਵੀ ਠੀਕ ਹੋਗੀ।
ਹਾਂ।
ਓਨਾਂ ਦਾ ਮਤਲਬ ਵਿਸ਼ਵਾਸ ਗਿਆ ਕੇ ਨਈ ਅਸੀਂ ਚਰਚ ਜਾਂਦੇ ਆ ਤੇ ਓਥੋਂ ਠੀਕ ਹੋਈ ਐ।
ਹਾਂਜੀ।
ਐਹ ਵੇਖਲੋ ਮਤਲਬ ਆਪਣਾ ਧਰਮ ਛੱਡ ਕੇ ਤੇ ਸਹੀ ਧਰਮ
ਹਾਂ ਤੇ ਏ ਸੋਚਦੀ ਵੇ ਖੋ ਮੈਮ ਕੇ ਬਰੋਂ ਜੇੜੇ ਗੋਰੇ ਆ ਨਾ ਓ ਵੀ ਆਣ ਕੇ ਦਰਬਾਰ ਸਾਹਬ ਸੀਸ ਚੁਕਾਉਂਦੇ ਆ। ਵੇਖੋ ਓ ਵੀ ਆਦੇ ਆ ਕੇ ਮਤਲਬ ਕਿ ਇਹੋ ਜਾ ਅਸੀਂ ਕਿਤੇ ਨੀ ਵੇਖ ਖਿਆ, ‌ਬਾਰੋਂ ਲੋਕ ਆਉਣ ਡਿਆ ਤੇ ਪਰ ਹਾਡੇ ਜੇੜੇ ਮੰਨ ਲ‌ਓ ਹਾਡੀਆਂ ਜੜਾ ਵਾ। ਓ ਵੀ ਮੰਨਲੋ ਥੱਲਿਓ ਵੱਢੀਆਂ ਜਾਣ ਦੀਆ ਵਾ।
ਸਹੀ ਗੱਲ ਏ ਆ।
ਸਾਡਾ ਆਪਣਾ ਈ ਕੋਈ ਬੇਸ ਨੀ ਬਚਣ ਡਿਆ।
ਹੂੰ-ਹੂੰ। ਏ ਤੇ ਕੀ ਆ ਆਪਾ ਜੇ ਜੇ ਏਨੂੰ ਸ਼ੁਰੂ ਤੋਂ ਈ ਆਪਾਂ ਓਨੂੰ ਸਿਖਾਵਾਗੇ ਨਾ ਵੀ ਨ‌ਈ ਬੇਟਾ ਸਿੱਖੀ ਜਾ ਪੱਕ ਰਹਿਣਾ ਹਨਾ।
ਹਾਂਜੀ।
ਡੁੱਲਣਾ ਨੀ ਆ ਤੇ ਫੇਰ ਏ ਆ ਨ‌ਈ ਤੇ ਹੁਣ ਤਾਂ ਜੇੜਾ ਜ਼ਮਾਨਾ ਨਾ ਬਹੁਤ ਈ ਮਤਲਬ ਬੁਰਾ ਆ ਰਿਆ ਏ।
ਹਾਂਜੀ।
ਕਾਅ ਚ?
ਹ ਹੋਰ ਤੁਸੀਂ ਦੱਸੋ ਦਾਲ ਨਾ ਫੇਰ ਤੁਸੀਂ ਚੌਲ ਬਣਾਏ ਫੁਲਕਾ ਲਾਉਣਾ ਏ?
ਨ‌ਈ ਫੁਲਕਾ, ਹਾਂਜੀ।
ਕਈ ਹੁੰਦਾ ਨਾ ਵੀ ਜਿਦਾਂ ਦਾਲ ਨਾਲ ਚੌਲ ਖਾਣਾ ਪਸੰਦ ਕਰਦੇ ਨੇ।
ਨ‌ਈ ਸਾਨੂੰ ਨਾ ਵੈਸੇ ਦਾਲ ਬੜੀ ਪਸੰਦ ਏ ਆ।
ਅੱਛਾ ਜੀ, ਠੀਕ ਐ ਜੀ।
ਚਲੋ ਠੀਕ ਐ ਮੈਮ ਫੇਰ ਹੈਅ।
ਹਾਂਜੀ ਚਲੋ ਠੀਕ ਐ ਜੀ।
ਕਰ ਲਈਏ ਥੋੜਾ ਜਾ ਕੰਮ, ਫੇਰ ਕਰਦੀ ਆ ਗੱਲ। ਠੀਕ ਐ ਜੀ ਓਕੇ ਜੀ, ਸਤਿ ਸ਼੍ਰੀ ਕਾਲ।